ਚੱਕ ਕੀ ਹਾਲ ਏ?
ਵਧੀਆ ਤੁਸੀਂ ਸੁਣਾਓ?
ਵਧੀਆ ਫਸਟ ਕਲਾਸ ਹੋਰ ਤੁਸੀਂ ਦੱਸੋ?
ਵਧੀਆ, ਮੈਂ ਤੁਹਾਡੇ ਕੋਲੋਂ ਇੱਕ ਗੱਲ ਪੁੱਛਣੀ ਸੀ?
ਹਾਂਜੀ ਪੁੱਛੋ।
ਫਾਸਟ ਫੂਡ ਖਾਣ ਦੇ ਕੀ ਫਾਇਦੇ ਹੈਗੇ ਨੇ? ਤੇ ਕੀ ਨੁਕਸਾਨ ਹੈਗੇ ਨੇ? ਘਰ ਦਾ ਖਾਣਾ ਚਾਹੀਦਾ? ਨਹੀਂ ਇਹ ਪੁੱਛਣਾ ਸੀ।
ਨਹੀਂ ਘਰ ਦਾ ਖਾਓ। ਕੋਈ ਦਿੱਕਤ ਨਹੀਂ ਹੈ।
ਘਰਦੇ ਖਾਣ ਨਾਲ ਕੁਛ ਥੋੜੀ ਹੁੰਦਾ, ਬਾਕੀ ਫਾਸਟ ਫੂਡ ਦੇ ਤੈਨੂੰ ਨੁਕਸਾਨ ਹੈ ਹੀ ਨੇ, ਇਹਨਾਂ ਤੇ ਪਤਾ ਈ ਹੋਣਾ
ਪਤਾ ਕੀ ਨੀਂ ਮੈਨੂੰ, ਪਰ ਦੱਸੋ ਕੁਛ ਵੀ ਫਾਸਟ ਫੂੜ ਕੀ ਹੁੰਦਾ?
ਦੇਖੋ, ਫਾਸਟ ਫੂਡ ਜੇ ਖਾਣਾ ਹਫ਼ਤੇ ਚ ਇੱਕ ਅੱਧੀ ਵਾਰ ਖਾਓ, ਤੇ ਨੁਕਸਾਨ ਨੀ ਹੈਗਾ।
ਇਹਦੇ ਤੇ ਹੈਗਾ ਜੇ ਅਗਰ ਤੁਸੀਂ ਇਹਦੇ ਫਾਇਦੇ ਵੇਖ ਰ ਨੇ। ਫਾਇਦੇ ਤੇ ਹੈਗੇ ਨੇ ਜਿਵੇਂ, ਭੁੱਖ ਲੱਗੀ ਹੋਏ ਜਿਧਰੋਂ ਮਰਜੀ ਲੈ ਸਕਦੇ ਹੋ, ਨਾਲ ਹੀ ਮਿਲ ਜਾਂਦੀ ਹੈ, ਅੱਜ ਕੱਲ੍ਹ ਤੇ ਆਮ ਹੈਗੇ ਨੇ ਦੁਕਾਨਾਂ। ਹਰ ਜਗ੍ਹਾ ਖੁੱਲ ਹੋਇਆ ਨੇ। ਖੋਲੇ ਹੈ ਨਾ। ਜਿੱਧਰ ਉਹ ਮਰਜ਼ੀ ਆਰਾਮ ਨਾਲ ਮਿਲ ਜਾਂਦੇ ਨੇ, ਦੂਜੀ ਗੱਲ ਇਹ ਆਸਾਨੀ ਨਾਲ, ਮਤਲਬ ਕਿ ਜਿਵੇਂ ਭੁੱਖ ਲੱਗੇਗੀ ਨਾ, ਖਾਓਗੇ ਨਾ ਨਾਲ ਹੀ ਨਾ ਪੇਟ ਭਰ ਜਾਵੇਗਾ। ਪੜ੍ਹਦੇ ਹਨ ਨਾ, ਤੇ ਨਾਲ ਹੀ ਜਿਵੇਂ ਅਨਰਜੀ ਵੀ ਆ ਜਾਂਦੀ ਹੈ। ਹਾਰੀ ਮਤਲਬ। ਕਿ ਪਤਾ ਲੱਗਿਆ ਕੁਝ ਕਰਦਾ। ਪਰ ਕਦੇ ਕਦਾਰ ਖਾਨ ਨਾਲ। ਚੱਲ ਜਾਦਾ, ਕਦੀ ਕਦਾਰ
ਹਾਂ। ਐਵੇਂ ਰੋਜ਼ ਨੀ ਖਾਣਾ ਚਾਹੀਦਾ, ਨੀ ਰੋਜ਼ ਖਾਣ ਨਾਲ ਤੇ ਲੋਕੀ ਐਵੇਂ ਹੁੰਦੇ ਨੇ ਮਤਲਬ ਕਿ ਉਹ ਜਲਦੀ ਪਚਦਾ ਨੀ, ਤਿੰਨ ਦਿਨ ਬਾਅਦ ਪਚਦਾ, ਲੀਵਰ ਫੈਟੀ ਹੋ ਜਾਂਦਾ। ਉਹਦੇ ਨਾਲ ਬੜਾ ਨੁਕਸਾਨ ਹੈਗਾ ਇਹਦਾ, ਮੈਂਦਾ ਖਾਣਾ ਬੜੀ ਕਰਨਾ ਚਾਹੀਦਾ, ਮਤਲਬ ਖਾਓ ਹੀ ਨਾ ਏ ਚੀਜ਼ਾਂ ਤੇ ਘਰ ਦੀ ਬੰਨੀ ਚੀਜ਼ਾਂ ਖਾਓ।
ਸੱਗੋ ਵਧੀਆ ਹੈ ਨਹੀਂ ਵਧੀਆ ਗੱਲ ਏ, ਸਗੋਂ ਘਰ ਦੀ ਪਤਾ ਕੀ ਸਾਫ਼ ਸੁਥਰੀ ਹੁੰਦੀ ਹੈ। ਸਾਨੂੰ ਪਤਾ, ਆਪਾਂ ਕਿਵੇਂ ਆਪ ਆਪਾਂ ਕਿੰਨੇ ਸਾਫ਼ ਸੁਥਰੇ ਰੱਖਦੇ ਹਾਂ, ਹਾਥ ਧੋ ਕੇ ਬਨਾਦੇ ਹਾਂ ਹਰ ਚੀਜ਼, ਜਿਵੇਂ ਸਬਜ਼ੀ ਹੋਵੇ ਜਾਂ ਕੁਛ ਵੀ ਹੋਵੇ, ਤੇ ਆਣੇ ਹਾ ਨਾ, ਤੇ ਦੁਕਾਨ ਤੇ ਫਾਸਟ ਫੂਡ ਥੋੜ੍ਹੀ ਪਤਾ ਕਿਵੇਂ ਬਣਾਉਂਦੇ ਪਏ ਨਏ ਨੇ? ਕਿਵੇਂ ਨੀ ਬਣਾ ਰਹੇ?
ਉਹ ਸਾਨੂੰ ਥੋੜਾ ਨਾ ਪਤਾ ਬਈ ਕੀ ਪਾ ਰਹੇ ਨੇ ਵਿੱਚ।
ਮਾਂ ਅਗਰ ਪਤਾ ਕੀ ਅ ਅਗਰ ਜਿਵੇਂ ਅਗਰ ਤੁਸੀਂ ਅਗਰ ਬਰਗਰ ਜਾਂ ਚੋਮਿਨ ਖਾਂਦੇ ਹੋ ਨਾ ਤੇ ਇਹ ਸਭ ਤੋਂ ਜਿਆਦਾ ਪਹਿਲੀ ਗੱਲ ਤੇ ਪਚਦਾ ਨੀ, ਠੀਕ ਹੈ, ਨੱਸਾ ਚ ਉਹ ਜੰਮ ਜਾਂਦਾ, ਮੈਦਾ ਨਸ਼ਾ ਚ ਮੈਦਾ ਜੰਮ ਜਾਂਦਾ ਹੈ, ਜਿਹਦੇ ਨਾਲ ਹਾਰਟ ਅਟੈਕ ਦੀ ਪ੍ਰੋਬਲਮ, ਖ਼ੂਨ ਮਤਲਬ ਕਿ ਸਹੀ ਦੌਰਾ ਨਹੀਂ ਕਰਦਾ।
ਹਾਂ, ਸਹੀ ਗੱਲ ਆ।
ਦਿਲ ਦੀ ਬਿਮਾਰੀਆਂ ਵੱਧ ਜਾਂਦੀ, ਬੜੀ ਜ਼ਿਆਦਾ ਵੱਧ ਜਾਂਦੀ ਹੈ, ਜਿਵੇਂ ਤੇਜ਼ਾਬ ਬੰਨਿਆ ਰਹਿਣਾ, ਪੇਟ ਚ ਜਿਵੇਂ। ਗੈਸ ਕਵਜ ਐਸਿਡੀਿਟੀ।
ਹਾਂ ਇਹ ਸਾਰੀ ਫਾਸਟ ਫੂਡ ਨਾਲ ਹੀ ਤਾਂ ਹੁੰਦੀ।
ਪਤਾ ਕੀ ਕਈ ਕਈ ਐਸੀ ਚੀਜ਼ਾਂ ਹੈਗੀਆਂ ਨੇ ਜਿਹੜੀ ਸਾਡੇ ਵਾਸਤੇ ਬਿਲਕੁਲ ਕੁਝ ਜੈਰ ਹੈਗੇ, ਜਿਵੇਂ ਮਨਚੂਰੀਅਨ ਆਪਾਂ ਕਿਵੇਂ ਖਾਂਦੇ ਹਾਂ ਆਪਾਂ ਉਂਗਲੀਆਂ ਚੱਟ ਚੱਟ ਕੇ ਖਾਂਦੇ ਹਾਂ ਆਪਾਂ। ਤੇ ਸਭ ਤੋਂ ਜਿਆਦਾ ਨੁਕਸਾਨ ਹੈ। ਚਰੀ ਨ ਕਿਆ ਤੇ ਚੁੱਪਿਆ ਆਉਂਦਾ ਆ ਰੋੜ
ਹਾਂਜੀ ਹੁਣ ਤੁਸੀਂ। ਹੁਣ ਤੁਸੀਂ ਆ ਟਮਾਟੋ ਸੂਪ ਲੈਲੋ। ਟਮੈਟੋ ਸਸ਼ਰਾ ਰੋਟ
ਨਹੀਂ ਉਹ ਤੁਹਾਨੂੰ ਕੀ ਲੱਗਦਾ ਟਮਾਟਰ ਪਾਉਣਗੇ ਉਹ?
ਨਾ।
ਟਮਾਟਰ ਵਾਲਾ ਤੇ ਪੀਤਾ ਨੀ ਜਾਂਦਾ। ਅਗਰ ਕਾਰ ਬਣਾਓਗੇ ਨਾ ਸਗੋਂ ਵਧੀਆ ਹੈਗਾ ਕਾਰ ਦਾ ਤੁਸੀਂ। ਟੇਸਟੀ ਆਪਣੇ ਹੱਥਾਂ ਦਾ ਬਣਾਓਗੇ ਨਾ ਬਾਜ਼ਾਰ ਦਾ ਅਤੇ ਕਾਰ ਦਾ ਬੜਾ ਡਿਫਰੈਂਟ ਹੋਗਾ। ਬਸ ਉਹ ਆਹ ਚ ਤੁਹਾਨੂੰ ਲੱਗ ਗ ਪਤਾ ਲੱਗ ਜਾ ਪਤਾ ਨੀ।
ਕ ਕੇਹੋ ਜਿਹਾ ਬਣਿਆ। ਪਤਾ ਕੀ ਉੱਧਰ ਕੀ ਹੁੰਦੇ ਜਿਹੜੀ ਚੋਮੀਨ ਹੁੰਦੀ ਨਾ ਆਪਣੀ ਜਿਵੇਂ ਇੱਕ ਕਿੱਲੋ ਉਬਾਲਣੀ ਦੋ ਪੈਕੇਟ ਉਬਾਲਣੇ ਤਿੰਨ ਕਿੱਲੋ ਜਿਵੇਂ ਦੁਕਾਨਦਾਰੀ ਦੇ ਹਿਸਾਬ ਨਾਲ। ਨਾ ਨਾ।
ਹਾਂਜੀ।
ਪਾਣੀ ਨੂੰ ਉਬਾਲ ਕੇ ਉਹਨੂੰ ਇੱਕ ਉਬਾਲਾ ਦੇਣਾ ਹੁੰਦਾ ਹੈ। ਉਹਨੂੰ ਫੇਰ ਬਾਪ ਚ ਰੱਖੋ ਉਹ ਫੇਰ ਜਦੋਂ ਚੌ ਮਹੀ ਨਾਲ ਲਕੀ ਜਿ ਗੱਲ ਜਾਂਦੀ ਨਾ ਪਾ ਵਿੱਚ ਤੇ ਉਹਨੂੰ ਕੱਢ ਕੇ ਜਿਹੜਾ ਪਾਣੀ ਹੁੰਦਾ ਨਾ ਉਹਦੇ ਕਲਰ ਤੇ ਆ ਰੋਡ ਪਾਂਦੇ ਨੇ ਤੇ ਬਾਕੀ ਉਹ ਮਿਰਚਾਂ ਪਿਆਜ ਪਾ ਤਾ ਆਪਣੇ ਟੇਸਟ ਅਨੁਸਾਰ ਮਸਾਲੇ ਪਾ ਤੇ
ਬਾਕੀ ਉਹੀ ਤਾਂ ਟਮਾਟਰੋ ਸੂਪ ਬਣਦਾ।
ਨੁਕਸਾਨ ਹੈਗਾ ਬਿਲਕੁਲ ਟਮਾਟਰ ਸੂਪ ਜਿਹੜਾ ਘ ਦਾ ਪੀਤਾ ਜਾਏਗਾ ਨਾ ਉਹ ਤੁਹਾਡੇ ਕੋਲ ਪੀਤਾ ਕੌਣ ਜਾਣਾ।
ਤੁਸੀ ਜਿਵੇਂ ਦ ਦਸ ਰੁਪਏ ਦੇ ਟਮੈ ਬਹਚ ਆਉਂਦੇ ਨੇ ਅਹ ਦਸ ਦਸ ਰੁਪਏ ਦਿਓ ਕੀ ਕਹਿੰਦੇ ਨੇ ਟਮੈਟੋ ਸੂਟ ਦੇ ਪਾਓ ਚ ਆਦੇ ਨੇ ਬ ਤੁਸੀਂ ਇਹਦੇ ਨਾਲ ਉਹ ਬਣਾ ਲੋ ਉਹਦੇ ਟਮਾਟਰ ਥੋੜੇ ਨਾ ਪਿਆ ਹੋਇਆ ਉਹਦੇ ਤਾਂ ਪਾਊਡਰ ਹੈਗੇ ਨੇ ਆਰਾ ਰੂਟ ਉਹਦੇ ਨਾਲ ਹੀ ਤੁਸੀਂ ਘਰ ਵੀ ਲੈਂਦੇ ਹੋ ਤੁਹਾਨੂੰ ਲੱਗਦਾ ਬਈ ਇਹਦੇ ਟਮਾਟਰ ਪੀਸ ਕੇ ਪ ਉਹ ਹੈਗਾ ਪਰ ਉਹ ਟਮਾਟਰ ਨੀ ਹੁੰਦੇ ਉਹ ਆਰਾ ਰੂਟ ਹੁੰਦਾ ਸਾਰਾ।
ਬੇਕਾਰ ਹੈਗਾ ਤੇ ਸਾ ਰੋਡ ਵੀ ਬੇਕਾਰ ਹੈਗਾ। ਆ ਤੇ ਫੇਫੜੇ ਜਿਹੜੇ ਆਂਤੜੀਆਂ ਹੁੰਦੀਆਂ ਨਾ ਆਂਤੜੀਆਂ ਛਾਤੀ ਤੇ- ਹੈ ਨਾ ਜਮ ਜਾਂਦੇ ਜਮ। ਮਤਲਬ ਕਿ ਜਿਵੇਂ ਦੇਖੇ ਨਾ ਅੱਜ ਕੱਲ੍ਹ ਦੇ ਛੋਟੇ ਛੋਟੇ ਬੱਚਿਆਂ ਨੂੰ ਹਾਰਟ ਅਟੈਕ ਅੱਜ ਕੱਲ ਬੱਚਿਆਂ ਨੂੰ ਅੱਖਾਂ ਦੀ ਪ੍ਰੋਬਲਮ ਹ ਅੱਜ ਕੱਲ ਬੱਚਿਆਂ ਨੂੰ ਛੋਟੀ ਉਮਰ ਚਿੱਟੇ ਵਾਲ ਇਹ ਸਾਰਾ ਫਸਟ ਫੂਡ ਦਾ ਤੇ ਕਮਾਲ ਹੈਗਾ।
ਬੱਚੇ ਵੀ ਨਹੀਂ ਹਟਦੇ ਨਾ ਫਾਸਟ ਫੂਡ ਖਾਣ ਤੇ ਬੱਚੇ ਵੀ ਕਹਿੰਦੇ ਨੇ ਫਾਸਟ ਫੂਡ ਖਾਈਏ ਆਪਾਂ ਇਹ ਕਰੀਏ ਉਹ ਕਰੀਏ ਬੱਚਿਆਂ ਨੂੰ ਕੀ ਪਤਾ ਵੀ ਕਿ ਉਹ ਇਹਦੇ ਚ ਬਿਮਾਰੀਆਂ ਹੈਗੀਆਂ ਕੀ ਹੈਗੀ ਆ ਉਹ ਕਿਵੇਂ ਬਣਾਉਂਦੇ ਨੇ ਕਿੰਨੇ ਗੰਦੇ ਸਾਡੇ ਗੱਲ ਪਿਆਜ ਯੂਜ ਕਰਦੇ ਨੇ। ਉਹ ਉਹਨਾਂ ਨੂੰ ਨੀ ਪਤਾ ਉਹਨਾਂ ਨੂੰ ਆਪਾਂ ਸਵਾਦ ਆ ਰਿਹਾ ਉਹ ਖਾ ਰਹੇ ਨੇ ਇੱਕ ਮੂੰਹ ਦਾ ਟੇਸਟ ਹੈਗਾ ਫਾਸਟ ਫੂਡ ਥੋੜਾ ਜਿਹਾ ਖਾਓ ਉਸ ਤੋਂ ਬਾਹਦ ਨਾ ਕਰੋ।
ਨੀ ਖਾਣਾ ਹੀ ਨਹੀਂ ਚਾਹੀਦਾ ਸਾਡੇ ਸਾਡਾ ਤਾਂ ਓਕੇ ਨਾ ਅਗਰ ਇੱਕ ਪਰਕਰ ਖਾਨੇ ਆ ਨਾ ਤੇ ਪਾਟ ਤੋ ਪੱਟ ਪੰਜ ਤੋਂ ਤੋਂ ਸੱਤ ਕਿਲੋਮੀਟਰ ਦੋੜ ਲਾਣੀ ਪੈਂਦੀ ਹ ਤਾਂ ਜਾ ਕੇ ਪੁੱਛਦਾ ਮੈਂ ਪਰ ਕਰਦੇ ਇੱਕ ਬਰਗਰ ਦੀ ਗੱਲ ਕਰਦਾ ਮੈਂ
ਕੋਈ ਅਵਾਜ਼ ਨਹੀਂ
ਹੁਣ ਆਪਾਂ ਰਾਤ ਖਾਨੇ ਰਾਤੀ ਆ ਸਾਰੇ ਜਿੰਨੇ ਵੀ ਵੇਖ ਲਓ ਸਵੇਰੇ ਕੋਈ ਫਾਸਫੂਡ ਆਲਾ ਹੋਇਗਾ ਹੀ ਰਾਤੀ ਹੋਏਗਾ ਖਾਓ ਪੀ ਉਥੇ ਸੋ ਜਉ।
ਹੂੰ
ਫਿਰ ਗਏ ਫਿਰ ਪੇਟ ਬਾਹਰ ਆਂਦਾ। ਹਾਲੇ ਪੇਟ ਪੇਟ ਹੀ ਬਾਹਰ ਆਏਗਾ ਫਿਰ ਜਦੋਂ ਚੈੱਕ ਹੁੰਦੇ ਨੇ ਕਦੀ ਕਿਡਨੀ ਖਰਾਬ ਹ ਤੇ ਕਦੀ ਲੀਵਰ ਸਭ
ਆ ਬੱਚਿਆਂ ਨੂੰ ਕੌਣ ਸਮਝਾਏ। ਹੁਣ ਬੱਚੇ -ਬੱਚੇ ਇਕ ਵਾਰ ਚਲੇ ਗਏ ਨਾ। ਹਵਸਥਾਲ ਹਸਪਤਾਲ 'ਚ ਉਹਨਾਂ ਨੇ ਮਰੀਜ਼ ਵੇਖ ਲਏ ਜਿਹੜੇ ਫਾਸਫੂਡ ਖਾਂਦੇ ਸੀ ਉਸ ਤੋਂ ਬਾਅਦ ਤੇ ਇਹਨਾਂ ਨੇ ਨਰਕ ਲੱਗੇਗਾ ਵੀ ਫਾਸਫੂਡ ਹੈ ਕੀ ਹ ਮੈਂ ਨਹੀਂ ਖਾਣਾ ਇਹਨੂੰ ਇਕ ਵਾਰੀ ਸਾਧਨ ਮਰੀਜ਼ ਦੇਖੀ ਹੋਏ ਖਾ ਸਕਦੇ ਕਿਵੇਂ ਹੋ ਗਏ ਨੇ।
ਯਾਰ ਜੋ ਇੱਕ ਗੱਲ ਦੱਸਾ ਅੱਜਕੱਲ ਕੋਈ ਮੰਨਦਾ ਥੋੜੀ ਏ। ਅੱਜ ਕੱਲ ਹਰ ਕੋਈ ਲੁੱਟਦਾ ਪਿਆ। ਚੋਮਿਨ ਬਰਗਰ ਆਲੇ ਐਸਾ ਸਵਾਦ ਲੱਗਿਆ ਪਹਿਲੇ ਪੈਸੇ ਲਾਣ ਕੇ ਚੋਮਿਨ ਬਰਗਰ ਤੇ ਹਾਂ ਇਹ ਪੀਣ ਗੇ ਬਈ ਹਾਂ ਸਵਾਦ ਲੈ ਲਿਆ ਔਰ ਖਾਣ ਕੇ ਵੀ ਪੇਟ ਭਰ ਕੇ ਕੋਈ ਐ ਨਹੀਂ ਸਵਾਦ ਤੌਰ ਤੇ ਖਾ ਲੇ ਫੇਰ ਜਦੋਂ ਉਹ ਧੀਰੇ -ਧੀਰੇ ਉਹ ਖਾਂਦੇ ਰਹਿੰਦੇ ਨੇ ਜਦੋਂ ਹਲਕੇ -ਹਲਕੇ ਬਿਮਾਰੀ ਉੱਠਦੀ ਏ। ਤੇ ਫਿਰ ਅੰਗਰੇਜ਼ੀ ਦਵਾਈ ਖਾ ਕੇ ਦਬਾ ਲੈਂਣੇ ਆ ਫਸਟ ਫੂਡ ਥੋੜੀ ਬੰਦ ਕਰਨੇ ਆ -ਕਰਨੇ ਆ ਫਿਰ ਵੀ ਖਾ ਲੈਣੇ ਆ ਫਿਰ ਜਦੋਂ ਬਿਮਾਰੀ ਵੱਧ ਜਾਂਦੀ ਏ। ਫਿਰ ਪਤਾ ਲੱਗਦਾ ਕਿਡਨੀ ਨਹੀਂ ਚੱਲਦੀ ਵੀ ਤੇ ਲੇਬਰ ਨਹੀਂ ਚੱਲਦਾ
ਮਜਬੂਰੀ ਚੜਨਾ ਪੈਂਦਾ ਅਰਨੀਆਂ ਤਾਂ ਛੱਡਣਾ ਹੀ
ਹਾਂ ਫੈਂਟੀ ਲੀਵਰ ਦੀ ਪ੍ਰੋਬਲਮ ਸਭ ਤੋਂ ਜਿਆਦਾ ਸਕ ਸਭ ਤੋਂ ਜਿਆਦਾ ਫੈਟੀ ਲੀਵਰ ਸਭ ਤੋਂ ਜਿਆਦਾ ਹੈਗਾ ਸਭ ਤੋਂ ਜਿਆਦਾ ਜਿਹੜਾ ਮਤਲਬ ਕਿ ਨਾ ਵੈਸੇ ਤੇ ਸੋਚੋ ਨਿਆਣੇ ਪਰਸੈਂਟ ਬੱਚੇ ਖਾਂਦੇ ਨੇ ਕਈਆਂ ਦੀ ਮਾਂ ਪਿਓ ਐਸੇ ਜਿਹੜੇ ਬੱਚਿਆਂ ਨੂੰ ਪਤਾ ਹੀ ਨਹੀਂ ਬਈ ਬਰਗਰ ਏ। ਕਿ ਇਹ ਚੋਮਿਨ ਏ ਜਾ ਉਹ ਏ।
ਅੱਜ ਕੱਲ -ਅੱਜ ਕੱਲ ਤੇ ਨਾਲ ਜਾਂਦਾ ਬਸ ਜੋ ਕੀ ਹੋ ਗਿਆ ਦਹੀ ਹੋਗੀ ਪਨੀਰ ਹੋ ਗਿਆ ਇਹ ਚੀਜ਼ਾਂ ਖਾਓ ਬਾਹਰ ਦੀਆਂ ਚੀਜ਼ਾਂ ਤੇ
ਆ ਰਿਹਾ ਅੱਜ ਕੱਲ ਪਨੀਰ ਕਿਹੜਾ ਸਹੀ ਹੈਗਾ। ਆਪਣੀ ਮ ਹਾਂ ਆਪਣੀ ਮ ਜਾਂ ਗਾਵਾਂ ਹੋਣ ਤੇ ਤੂੰ ਤੇ ਕੱਢੋ ਕਿਉਂਕਿ ਅੱਜ ਕੱਲ ਦੁੱਧ ਵੀ ਤੁਹਾਨੂੰ ਪਤਾ ਹੀ ਹ ਫਾਸਟਫੂਡ ਹਰ ਚੀਜ ਮਿਲਾਵਟ ਹੈਗੀ ਏ।
ਸਹੀ ਗੱਲ ਨਹੀਂ ਗਾਵਾਂ ਮੱਝਾਂ ਹੋਣ ਦੁਧ ਆਪਣਾ ਹੋਵੇ ਆਪਣੇ ਸਾਹਮਣੇ ਕੱਢਿਆ ਉਹਦਾ ਬਣਾ ਕੇ ਪਨੀਰ ਖਾਓ ਉਹਦਾ ਦਹੀ ਖਾਉ। ਹੁਣ ਜਿਹੜੇ ਅਪਰ ਘਰੇ 'ਚ ਉਹ ਪਾ ਕੇ ਦਿੰਦੇ ਆ ਪਨੀਰ ਨਰੀਓ ਹੈਗਾ ਜੇ ਸੁੱਕਾ ਓ ਸੁਕਾ ਪਾਊਡਰ ਹੈਗਾ ਜੇ।
ਤੇ ਉਹ ਹੈਗਾ।
ਫੇਰ ਉਹਦਾ ਫੈਹਦਾ ਹੈਗਾ ਦੱਸੋ ਖਾਲੀ ਮੂੰਹ ਦਾ ਸਵਾਦ ਬਈ ਹਾਂ।
ਫਾਇਦਾ ਫਾਇਦਾ ਤਾਂ ਹੈ ਨਹੀਂ ਬਿਲਕੁਲ ਵੀ
ਪਤਾ ਕੀ ਖਾਓ ਵਧੀਆ ਚੀਜ਼ ਖਾਓ ਘਰ ਬਣਾ ਕੇ ਖਾਓ। ਤੁਸੀਂ ਅੱਜ ਗੱਲ ਕਿੰਦੇ ਨੇ ਉਹ ਖਾਣੀਆਂ ਟਿੱਕੀਆਂ ਕਾਰ ਬਣਾ ਕੇ ਖਾਓ। ਆਲੂ ਵਾਲੀ ਹੋ ਗਈ ਆਲੂ ਵਾਲੇ ਪਰੌਂਠੇ ਖਾਉ। ਬਾਜ਼ਾਰ ਨੂੰ ਨੀ ਖਾਣੇ ਚਾਹੀਦੇ ਬਾਜ਼ਾਰ ਦਾ ਨੁਕਸਾਨ ਹੈਗਾ ਜੇ
ਯਾਰ ਪਤਾ ਨ ਕਿੰਨਾ ਪੁਰਾਣਾ ਤੇਲ ਵਰਤਦੇ ਪਣੇ ਤੇਲ ਬਦਲਦੇ ਵੀ ਨ ਸਭ ਤੋਂ ਪੁਰਾਣਾ ਤੇਲ ਲੈਣਗੇ
ਆਰੇ ਤੇਲ ਥੋੜੀ ਉਹ ਲੱਗਦਾ ਉਹ ਕੀ ਕਹਿੰਦੇ ਨੇ ਇੱਕ ਸੌ ਦਸ ਰੁਪਏ ਦਉਦਾ ਹਾਂ ਬਕਾਰ ਉਹ ਤੇ ਸਮਲੋ ਪਾਣੀ ਹੁੰਦਾ
ਦਸ ਰੁਪਏ ਦਾ ਕੌਣ ਦੇਗਾ
ਤੁਸੀਂ ਤੇ ਨਹੀਂ ਖਾਂਦੇ
ਹਾਂ ਆਪਾਂ ਨਹੀਂ ਖਾਂਦੇ
ਹਾਂ ਖਾਣੇ ਵੀ ਨਹੀਂ ਪਤਾ ਕੀ ਅੱਜ ਕੱਲ੍ਹ ਡਾਕਟਰ ਉੱਪਰ ਥੋੜੀ ਕਹਿੰਦੇ ਨੇ ਕਿਸੇ ਕੋਲ ਵੀ ਚਲੇੋ ਜੋ ਕਹਿੰਦਾ ਖਾਓ ਪੀਓ ਉਹਨੂੰ ਪਤਾ ਮੇਰਾ ਗਾਹਕ ਹੈ ਗਾਣਾ ਹੀ ਹੈ
ਮੈਂ ਤਾਂ ਉਹਨਾ ਨੂੰ ਤਾਂ ਪਤਾ ਵੀ ਗਾਹਕ ਹੈਗਾ ਮੇਰਾ ਬਿਮਾਰ ਹੋਏਗਾ ਮੇਰੇ ਕੋਲ ਹੀ ਆਏਗਾ
ਹਾਂ ਫੇਰ ਉਹ ਉਹ ਮਨਾ ਨਹੀਂ ਕਰਦੇ ਉਹ ਕਹਿੰਦੇ ਖਾਓ ਪੀਓ ਜੇ ਕੋਈ ਪ੍ਰੇ ਨਹੀਂ ਕਰੇਗਾ। ਅਧਿਕਤਰ ਸੋ ਚ ਨਿਨਿਆਣੇ ਪ੍ਰਸੈਂਟ ਨੀ ਕਰਦੇ ਉਹ ਕਹਿੰਦੇ ਆਉਦੇ ਆਉਂਦੇ ਬਾਅਦ ਚ ਵੇਖਾਂਗੇ। ਚੋਮਿਨ ਖਾ ਲੈ ਬਰਗਰ ਖਾ ਲੈ ਟਿੱਕੀ ਖਾ ਲ ਮਸ਼ਰੂਮ ਖਾ ਲ ਮਸ਼ਰੂਮ ਕੇ ਕੇ ਐਫ ਸੀ ਮਸ਼ਰੂਮ ਹੈਗੇ ਨੇ ਨੀਰਾ ਰੋਡ ਹੈਗਾ ਉੱਪਰ
ਹਾਂਜੀ ਹੁਣ ਅੱਜ ਕੱਲ੍ਹ ਦੇ ਜਿਵੇਂ ਗਾ ਦੇ ਲੋਕ ਹੈ ਹੈਗੇ ਨੇ ਸ਼ਹਿਰ ਦੇ ਤਾਂ ਖਾਂਦੇ ਹੀ ਖਾਂਦੇ ਨੇ ਗਾਉਂ ਦੇ ਲੋਕ ਇੰਨੇ ਨੀ ਖਾਂਦੇ ਗਾਓ ਦੇ ਲੋਕ ਸਿਰ
ਅਰੇ ਗਾਓ ਚ ਆਰੇ ਮੈਂ ਕੀ ਕਹਿ ਰਿਹਾ ਗਾਂਓ ਰੇੜੀ ਵੀ ਨਹੀਂ ਹੈਗੀ ਸ਼ਹਿਰ ਚ ਏ ਰੇੜੀ ਦੇਖੋ ਸ਼ਹਿਰ ਦੇਹੀ ਬੰਦੇ ਤੁਹਾਨੂੰ ਮਿਲਣੇ ਨੇਗੇ ਬਿਮਾਰ ਗਾਊ ਦੇ ਵਿਖਾ ਦੋ। ਸਾਡੇ ਵੇਖ ਨਾ
ਬਿਲਕੁਲ ਫਿੱਟ ਹੋਣਗੇ ਉਹਨਾਂ ਨੂੰ ਆਪਣੇ ਸਰੀਰ ਦਾ ਵੇਖਣਾ ਬਈ ਸਾਡਾ ਸਰੀਰ ਮੈਂ ਵਧੀਆ ਬਨਾਨਾ ਸ਼ਰੀਰ। ਜਿੰਮ ਜਾਣਾ ਆਪਣੀ ਬੋਡੀ ਬਣਾਣੀ ਹੈ ਉਹ ਏਹ ਵੇਖਦੇ ਨੇ।
ਇਹ ਤੇ ਹੈ ਚਲੋ ਠੀਕ ਹੈ ਫੇਰ ਹੈ।
ਸਸ ਸ੍ਰੀ ਕਾਲ ਜੀ।